ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਮੈਮ।
ਸਤਿ ਸ਼੍ਰੀ ਅਕਾਲ ਮੈਮ, ਹੋਰ ਕੀ ਹਾਲ ਚਾਲ ਹੈ ਤੁਹਾਡਾ?
ਵਧੀਆ ਮੈਮ ਤੁਸੀਂ ਦੱਸੋ?
ਮੈਂ ਵੀ ਵਧੀਆ ਜੀ। ਹੋਰ ਕੀ ਕਰਦੇ ਸੀਗੇ ਤੁਸੀਂ?
ਕੁਛ ਨਹੀਂ ਬਸ ਵੇਹਲੀ ਸੀ।
ਅੱਛਾ ਫਰੀ ਬੈਠੇ ਹੋਏ ਸੀ ਤੁਸੀਂ।
ਹਾਂਜੀ, ਹਾਂਜੀ।
ਚਲੋ ਵਧੀਆ ਗੱਲ ਆ ਮੈਮ, ਔਨਲਾਈਨ ਕੰਮ ਕਰਤਾ ਮੈਮ ਸਟਾਰਟ ਕਰਨਾ ਤੁਸੀਂ?
ਹਾਂਜੀ।
ਚਲੋ ਵਧੀਆ ਗੱਲ ਆ ਮੈਮ। ਕਿਉਂਕਿ, ਔਨਲਾਈਨ ਕੰਮ ਹੀ ਵਧੀਆ ਹੈ, ਆਪਣੇ ਵਾਸਤੇ ਫਰੀ ਬੈਠੇ ਹੋਏ ਹੈ ਜੋ।
ਹਾਂਜ- ਹਾਂਜੀ!
ਕੰਮ ਵਗੈਰਾ ਖਤਮ ਹੋ ਗਏ ਮੈਮ ਘਰ ਦੇ ਤੁਹਾਡੇ?
ਹਾਂਜੀ ਹਾਂ ਸਾਰੇ ਹੋ ਗਏ।
ਠੀਕ ਹੈ ਮੈਮ ਅਤੇ ਛੁੱਟੀਆਂ ਕੱ
ਤੁਸੀਂ ਕਰ ਲਏ?
ਓਹ ਇੱਕ
ਹਾਂਜੀ ਮੇਰੇ ਭੂਆ ਆਏ ਹੋਏ ਨੇ, ਤੇ ਓਦਾ ਬੱਚਾ ਆਇਆ ਹੋਇਆ।
ਤੇ ਨਹੀਂ ਆ ਹਾਂਜੀ, ਹਾਂਜੀ ਹੋਰ ਕੁਛ।
ਕਿਵੇਂ?
ਹਾਂਜੀ ਮੈਮ। ਮੈਮ ਤੁਹਾਡੇ ਘਰ ਕੋਈ ਛੁੱਟੀਆਂ ਕੱਟਣ ਲਈ ਆਇਆ ਹੋਇਆ ਬੱਚੇ?
ਹਾਂਜੀ ਆਏ ਹੋਏ ਨੇ, ਮੇਰੀ ਭੂ ਆਈ ਹੋਈ ਹੈ, ਭੂਆ ਦੇ ਬੱਚੇ ਆਏ ਹੋਏ ਨੇ।
ਚਲੋ ਵਧੀਆ ਗੱਲ ਆ, ਮੈਮ ਤੁਹਾਡੇ ਘਰ ਆਏ ਨੇ ਮੈਮ?
ਹਾਂਜੀ।
ਚਲੋ ਵਧੀਆ ਗੱਲ ਹੈ, ਛੁੱਟੀਆਂ ਕੱਟਣ ਤੇ ਸਾਰੇ ਹੀ ਆਉਂਦੇ ਜਾਂਦੇ ਨੇ। ਕੋਈ ਆਉਂਦਾ ਅਤੇ ਕੋਈ ਜਾਂਦਾ ਇੱਕ ਦੂਸਰੇ ਘਰ, ਤੁਸੀਂ ਹੁਣ ਬਸ ਬੱਸਾਂ ਚ ਜਾਓਗੇ ਨਾ ਬੱਸਾਂ ਚ ਵੀ ਇ ਹੀ ਹੁੰਦਾ ਹੈਗਾ, ਕਿ ਲੇਡੀਜ਼ ਕੁਛ ਆ ਰਹੀਆਂ ਨੇ ਕੁਛ ਜਾ ਰਹੀਆਂ ਨੇ ਬੱਚੇ ਬੱਚਿਆਂ ਦੇ ਨਾਲ ਬੱਸਾਂ ਭਰੀਆਂ ਹੋਈਆਂ ਹੁੰਦੀਆਂ ਨੇਗੀਆਂ। ੱ
ਹਾਂਜੀ।
ਕੋਈ ਆਪਣੇ ਨਾਨਕੇ ਜਾ ਰਿਹਾ ਹੈ, ਕੋਈ ਆਪਣੇ ਨਾਨਕੇ ਜਾ ਰਿਹਾ ਹੈ। ਏਦਾਂ ਕਰਕੇ ਹੀ ਸਾਰੇ ਤੁਰੇ ਫਿਰ ਰਹੇ ਨੇਗੇ ਗਰਮੀ ਦੇ ਵਿੱਚ।
ਹਾਂਜੀ।
ਕਿਉਂਕਿ, ਜਿਹੜੀਆਂ ਸਰਦੀ ਦੀਆਂ ਛੁੱਟੀਆਂ ਹੁੰਦੀਆਂ ਨੇ, ਉਹ ਬਿਲਕੁਲ ਹੀ ਥੋੜ੍ਹੀਆਂ ਹੁੰਦੀਆਂ ਨੇ। ਅਤੇ ਗਰਮੀਆਂ ਦੇ ਵਿੱਚ ਹੀ ਜਾ ਕੇ ਜਿਹੜੀਆਂ ਛੁੱਟੀਆਂ ਨੇ ਉਹ ਜ਼ਿਆਦਾ ਹੁੰਦੀਆਂ ਨੇ। ਜੇ ਗਰਮੀ ਲੱਗੇ ਕਿ ਜ਼ਿਆਦਾ ਵੱਧ ਗਈ ਹੈ, ਤੇ ਅੱਗੇ ਮਹੀਨੇ ਤੋਂ ਬਾਅਦ ਅੱਗੇ ਵੀ ਪੰਜ ਸੱਤ ਦਿਨਾਂ ਦੀਆਂ ਛੁੱਟੀਆਂ ਆਪਣੇ ਬੱਚਿਆਂ ਲਈ ਛੁੱਟੀਆਂ ਵਧਾ ਦਿੰਦੇ ਨੇ।
ਹਾਂਜੀ, ਵੈਸੇ ਇਹ ਸ਼ਰਦੀਆਂ ਦੇ ਵਿੱਚ ਹੁੰਦਾ ਹੈ। ਗਰਮੀਆਂ ਚ ਨਹੀਂ ਕ ਵਧਾਉਂਦੇ ਹੈਗੇ।
ਹਾਂਜੀ ਹਾਂ, ਗਰਮੀਆਂ ਦੇ ਵਿੱਚ ਹੀ ਹੁੰਦਾ ਹੈਗਾ ਕਿ ਛੁੱਟੀਆਂ ਵਧਾ ਦਿੰਦੇ ਨੇ ਛੁੱਟੀਆਂ। ਛੁਟੀਆਂ ਜ਼ਿਆਦਾ ਵੀ ਹੁੰਦੀਆਂ ਨੇ। ਅਤੇ ਜਿਹੜੇ ਮਤਲਬ ਪੇਰੈਂਟਸ ਹੁੰਦੇ ਨੇਗੇ, ਉਹ ਆਰਾਮ ਨਾਲ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਂ ਇੰਜੋਏਮੈਂਟ ਕਰ ਸਕਦੇ ਨੇ ਕਿਤੇ ਆ ਜਾ ਸਕਦੇ ਨੇ ਗ।
ਹਾਂਜੀ।
ਸਿਆਲ ਦੇ ਵਿੱਚ ਤਾਂ ਦੇਖੋ ਛੁੱੀਆਂ ਹੀ ਬੜੀਆਂ ਘੱਟ ਹੁੰਦੀਆਂ ਨੇਗੀਆਂ ਬੱਚਿਆਂ ਨੂੰ ਸਕੂਲ ਦਾ ਕੰਮ ਵੀ ਹੁੰਦਾ ਫਿਰ। ਚਲੋ ਏਦਾਂ ਹੁੰਦਾ ਕਿ ਕਿੱਥੇ ਜਾਣੇ ਆਉਣਾ ਹੈ। ਵੀ ਇੰਨੀਆਂ ਛੁੱਟੀਆਂ ਬੜੀਆਂ ਘੱਟ ਹੋਈਆਂ ਨੇਗੀਆਂ ਚਲੋ ਘਰ ਹੀ ਰਹਿੰਦੇ ਆ।
ਹਾਂਜੀ ਇਹ ਤਾਂ ਹੈ ਸਰਦੀਆਂ ਦੇ ਵਿੱਚ ਤਾਂ ਐਵੇਂ ਹੁੰਦਾ ਵੀ ਹਨਾ ਠੰਡ ਜ਼ਿਆਦਾ ਹੁੰਦੀ ਹੈ ਸਾਰੇ ਆਪਦੇ ਘਰੀ ਹੁੰਦੇ ਨੇ ਇਹ ਹੁੰਦਾ ਵੀ ਸਰਦੀਆਂ ਦੇ ਵਿੱਚ ਆਪਦੇ ਘਰੀ ਰਉ।
ਹਾਂਜੀ ਹਾਂਜੀ ਮੈਮ ਸਰਦੀਆਂ ਦੇ ਵਿੱਚ ਤਾਂ ਦੇਖੋ ਇੱਦਾਂ ਹੀ ਹੁੰਦਾ ਕਿ ਆਪੋ ਆਪਣੇ ਘਰ ਰਹੀਏ। ਕਿਉਂਕਿ ਉਸ ਟਾਈਮ ਠੰਢ ਬੜੀ ਜ਼ਿਆਦਾ ਹੁੰਦੀ ਹੈ ਧੁੰਦ ਪੈ ਰਹੀ ਹੁੰਦੀ ਹੈ ਕੁਛ ਦੇਖਣ ਨਹੀ ਨਾ ਰਿਹਾ ਹੁੰਦਾ ਗਰਮੀਆਂ ਦੇ ਵਿੱਚ। ਚਲੋ ਇੱਦਾਂ ਹੈ ਕਿ ਆਪਾਂ ਨੂੰ ਗਰਮੀ ਲੱਗਦੀ ਜ਼ਰੂਰ ਹੈ ਪਰ ਹਾਂ ਜੇ ਆਪਾਂ ਕਹੀਏ ਐਕਸੀਡੈਂਟ ਵੀ ਨਹੀਂ ਹੁੰਦੇ ਹੈਗੇ ਅਤੇ ਸਰਦੀਆਂ ਦੇ ਵਿੱਚ ਧੁੰਦ ਇੰਨੀ ਜ਼ਿਆਦਾ ਪੈਂਦੀ ਹੈ। ਠੰਡ ਐੰਨੀ ਜ਼ਿਆਦਾ ਹੁੰਦੀ ਹੈ ਕਿ ਐਕਸੀਡੈਂਟ ਵੀ ਬਹੁਤ ਜ਼ਿਆਦਾ ਹੁੰਦੇ ਨੇ ਗੇ।
ਹਾਂਜੀ ਉਹ ਤਾਂ ਹੈ।
ਇਸ ਨਾਲੋਂ ਤੇ ਫਿਰ ਜੇ ਆਪਾਂ ਵੇਖੀਏ ਤੇ ਗਰਮੀ ਹੀ ਸਹੀ ਹੈ ਚਲੋ ਹਨਾ। ਕੀ ਕਿਸੇ ਦੀ ਮੌਤ ਵਗੈਰਾ ਨਹੀਂ ਹੁੰਦੀ ਹੈਗੀ ਜੋ ਐਕਸੀਡੈਂਟ ਨਾਲ ਹੁੰਦੇ ਨੇ। ਕਾਫੀ ਸਾਰੇ ਐਕਸੀਡੈਂਟ ਕਾਰ ਦੇ ਜਾਂ ਮੋਟਰਸਾਈਕਲ ਦੇ ਹੁੰਦੇ ਨੇਗੇ ਧੁੰਦ ਦੇ ਵਿੱਚ। ਕਈ ਲੋਕ ਨੇ ਜਿਹੜੀ ਆਪਣੀ ਜਾਨ ਗਵਾ ਦਿੰਦੇ ਨੇ ਗੇ।
ਸਰਦੀਆਂ ਦੇ ਵਿੱਚ ਇੱਕ ਇਹ ਵੀ ਮੌਜ ਹੁੰਦੀ ਹੈ ਆਪਾਂ ਘਰੇ ਤਾਂ ਬੈਠ ਸਕਦੇ ਹਾਂ ਏ ਸੀ ਲਗਾ ਕੇ।
ਹਾਂਜੀ ਹਾਂ ਗਰਮੀਆਂ ਦੇ ਵਿੱਚ ਮੈਮ ਗਰਮੀਆਂ ਦੇ ਵਿੱਚ ਏਸੀ ਲਗਾ ਕੇ ਬੈਠ ਸਕਦੇ ਹਾਂ ਮੈਮ ਨਾ ਕਿ ਸਰਦੀਆਂ ਦੇ ਵਿੱਚ।
ਹਾਂਜੀ।
ਸਰਦੀਆਂ ਦੇ ਵਿੱਚ ਤੇ ਮੈਮ ਵੈਸੇ ਹੀ ਬਰਫ਼ ਬਣੀ ਹੁੰਦੀ ਹੈ। ਠੰਡ ਬਹੁਤ ਜ਼ਿਆਦਾ ਹੁੰਦੀ ਹੈ ਨਾ।
ਹਾਂਜੀ ਹਾਂਜੀ।
ਹਾਂਜੀ ਕਿਉਂਕਿ ਜੇ ਦੇਖਿਆ ਜਾਏ ਤਾਂ ਸਰਦੀ ਵਾਲਾ ਮੌਸਮ ਵੀ ਠੀਕ ਹੈ ਤੇ ਗਰਮੀ ਵਾਲਾ। ਪਰ ਜੇ ਐਕਸੀਡੈਂਟ ਜਾਂ ਦੁਰਘਟਨਾ ਦੁਰਘਟਨਾਵਾਂ ਨੂੰ ਦੇਖਿਆ ਜਾਵੇ ਤੇ ਗਰਮੀ ਵਾਲਾ ਮੌਸਮ ਸਹੀ ਹੈ ਕਿਉਂ ਕਿ ਹਾਂ ਇਹਦੇ ਵਿੱਚ ਕੋਈ ਐਕਸੀਡੈਂਟ ਜਾਂ ਦੁਰਘਟਨਾਵਾਂ ਨੇ ਜਿਹੜੀਆਂ ਉਹ ਨਹੀਂ ਹੁੰਦੀਆਂ ਹੈਗੀਆਂ।
ਹਾਂਜੀ ਹਾਂਜੀ ਉਹ ਤਾਂ ਹੈ।
ਹਾਂਜੀ। ਚਲੋ ਵਧੀਆ ਮੈਮ ਮੌਸਮ ਦੋਨੋ ਹੀ ਆਪਣੀ ਜਗ੍ਹਾ ਤੇ ਸਹੀ ਹੁੰਦੇ ਨੇ ਗਰਮੀ ਆਪਣੀ ਜਗ੍ਹਾ। ਤੇ ਆਉਂਦੀ ਹੈ ਤੇ ਸਰਦੀ ਆਪਣੀ ਜਗ੍ਹਾ ਤੇ ਆਉਂਦੀ ਏ
ਹਾਂਜੀ ਵੈਸੇ ਸਾਨੂੰ ਜਿਆਦਾ ਗਰਮੀ ਪਸੰਦ ਹੈ ਕੇ ਸਰਦੀ
ਮਿੰਨ ਮੈਨੂੰ ਕਹਿ ਸਕਦੇ ਇੱਕ ਵਿਚਾਲੜਾ ਮੌਸਮ ਆਉਂਦਾ ਹੁੰਦਾ ਵਿਚਕਾਰਲਾ। ਉਹ ਆਇ ਸਤੰਬਰ ਦੇ ਵਿੱਚ ਸ ਸਤੰਬਰ ਅਕਤੂਬਰ ਦੇ ਵਿੱਚ ਇੱਥੇ ਜਾਂਦਾ ਦੋ। ਮਹੀਨੇ ਉਹ ਵਾਲਾ ਮੌਸਮ ਠੀਕ ਹੁੰਦਾ ਹੈਗਾ ਨਾ ਗਰਮੀ ਹੁੰਦੀ ਹੈ ਨਾ ਸਰਦੀ ਹੁੰਦੀ ਹੈ। ਉਹ ਵਾਲਾ ਮੌਸਮ ਸਭ ਤੋਂ ਬੈਸਟ ਹੁੰਦਾ। ਕਿਉਂਕਿ ਜੇ ਆਪਾਂ ਸਰਦੀ ਦੀ ਗੱਲ ਕਰੀਏ ਤਾਂ ਸਰਦੀ ਦੇ ਵਿੱਚ ਦੇਖੋ ਆਪਾਂ ਨੂੰ ਕਿੰਨੇ ਕੱਪੜੇ ਪਾਣੇ ਪੈਂਦੇ ਨੇ। ਘਰ ਵੀ ਇੰਨੇ ਕੱਪੜੇ ਪਾ ਕੇ ਰੱਖਣੇ ਪੈਂਦੇ ਨੇ। ਜੇ ਬਾਹਰ ਜਾਂਨੇ ਆ ਤਾਂ ਉਸ ਤੋਂ ਵੀ ਕਿਤੇ ਡਬਲ ਕੱਪੜੇ ਪਾਣੇ ਪੈਂਦੇ ਨੇ, ਆਪਾਂ ਨੂੰ ਗੋਲੂ- ਮੋਲੂ ਜਿਆ ਬਣਾ ਕੇ ਰੱਖ ਦਿੰਦੇ ਨੇ ਕੱਪੜੇ ਕਪੜੇ ਮੋਟੇ ਜੇ
ਹਾਂਜੀ ਵੈਸੇ ਫੈਬਰਰੀ ਤੇ ਮਾਰਚ ਵੀ ਠੀਕ ਹੁੰਦੈ ਉਦੋਂ ਵੀ ਨਾ ਗਰਮੀ ਹੁੰਦੀ ਐ ਨਾ ਸਰਦੀ ਹੁੰਦੀ ਐ ਠੀਕ ਜਾ ਹੁੰਦਾ।
ਹਾਂਜੀ ਹਾਂ ਫਰਵਰੀ-ਫਰਵਰੀ ਦੇ ਵਿੱਚ ਬਾਰਿਸ਼ ਪੈਣੀ ਸ਼ੁਰੂ ਹੋ ਜਾਂਦੀ ਹੈਗੀ। ਫਰਵਰੀ ਦੇ ਵਿੱਚ ਵੀ ਥੋੜਾ ਮ ਮੌਸਮ ਜੇੜਾ ਠੀਕ ਹੁੰਦੈ। ਜੇ ਹੁਣ ਗਰਮੀ ਦੀ ਗੱਲ ਕਰੀਏ ਤੇ ਗਰਮੀ ਦੇ ਵਿੱਚ ਮੈਮ ਦੇਖੋ ਗਰਮੀ ਜਾਦਾ ਪਈ ਹੋਈ ਐ ਨਾ ਗਰਮੀ ਦੇ ਵਿੱਚ ਆਪਾਂ ਨੂੰ ਬਾਰ ਨਿਕਲਣਾ ਵੀ ਬੋ ਜਾਦਾ ਮੁਸ਼ਕਿਲ ਹੋਇਆ ਪਿਆ ਪੰਜ ਮਿੰਟ ਵਿੱ ਜੇੜਾ ਆਪਾਂ ਬਾਰ ਨੀ ਨਿਕਲ ਸਕਦੇ ਹੈਗੇ। ਐਨੀ ਜਾਦੇ ਡੀਕਤ ਆਂਦੀ ਪਈ ਐ ਗਰਮੀ ਦੇ ਵਿੱਚ ਧੁੱਪ ਈ ਇੰਨੀ ਜਾਦਾ ਚੱਲਣ ਦਈ ਐ, ਐਨੀ ਜਾਦਾ ਹਨੇਰੀ ਚੱਲਣ ਦਈ ਐ। ਐ ਇੱਕ ਕੁੜੀ ਨਾਲ ਮੇਰੀ ਗੱਲ ਹੋਈ ਸੀ ਹੁਣੇ-ਹੁਣੇ ਓ ਕੀ ਓ ਕੈਂਦੀ ਪਈ ਸੀ ਕੀ ਸਾਡੇ ਸਵੇਰੇ ਸੱਤ ਵਜੇ ਬਾਰਿਸ਼ ਪਈ ਐ। ਮੈਂ ਇੱਥੇ ਸਾਡੇ ਘਰ ਤੇ ਕੋਈ ਬਾਰਿਸ਼ ਨੀ ਪਈ ਹੈਗੀ ਸਾਡੇ ਤੇ ਨੇਰੀ ਚੱਲਣਦੀ ਐ ਤੁਹਾਡੇ ਬਾਰਿਸ਼ ਪਈ ਐ ਮੈਮ?
ਨਈ ਸਾਡੇ ਵੀ ਇੱਧਰ ਨੇਰੀ ਚੱਲ ਰੀਆ।
ਹਾਂਜੀ ਮੈਮ ਨੇਰੀ ਬੋਤ ਚੱਲਣ ਦਈ ਐ ਬਾਰਿਸ਼ ਦਾ ਤੇ ਕੋਈ ਚਾਂਸ ਈ ਹੈ ਨੀ ਗੇ। ਧੁੱਪ ਈ ਐੰਨੀ ਜਾਦਾ ਹੈਗੀ, ਉੱਤੋਂ ਗਰਮ ਹਵਾ ਚੱਲਦੀ ਪਈ ਐ। ਬਾਰ ਨਿਕਲਣਾ ਤੇ ਮੁਸ਼ਕਿਲ ਹੋਇਆ ਪਿਆ।
ਮੈਂ ਹੁਣ ਬਾਰੇ ਗਈ ਸੀ। ਐਨੀ ਜਾਦਾ ਗਰਮੀ ਨਾਲੇ ਹਵਾ ਚੱਲ ਰੀਆ ਫੇਰ ਵੀ ਇੰਨੀ ਜਾਦਾ ਗਰਮ ਹਵਾ
ਹਾਂਜੀ ਮੈਮ ਜੇੜੀ ਫੇਰ ਹਵਾ ਚੱਲਣ ਦਈ ਐ ਨਾ ਏ ਗਰਮ ਹਵਾ ਐ ਨਾ ਜੋ ਆਪਾਂ ਨੂੰ ਬਿਮਾਰ ਕਰਦੀ ਪਈ ਐ। ਹੁਣ ਦੇਖੋ ਆਪਾਂ ਇੱਕੋ ਲਤ ਏਸੀ ਦੇ ਵਿੱਚ ਬੈਠੇ ਹੋਏ ਆ ਆਪਾਂ ਇੱਕੋ ਲੱਖਤ ਬਾਰ ਜਾਵਾਂਗੇ ਓ ਤਾਂ ਹਵਾ ਆਪਣੇ ਸਰੀਰ ਨੂੰ ਲੱਗਣੀ ਐ ਤੇ ਆਟੋਮੈਟਿਕ ਈ ਆਪਾਂ ਨੇ ਬਿਮਾਰ ਪੈ ਜਾਣੇ।
ਮੈਮ ਹਾਂਜੀ।
ਬਿਮਾਰੀ ਦਾ ਕਾਰਨ ਈ ਐ ਜੋ ਹਵਾ ਗਰਮ ਹਵਾ ਚੱਲਦੀ ਪਈ ਐ ਨਾ ਏ ਬਿਮਾਰੀ ਦਾ ਕਾਰਨ ਈ ਏ। ਇਸ ਨਾਲ ਬਿਮਾਰੀਆਂ ਹੀ ਲੱਗਣੀਆਂ ਨੇ ਜੁਕਾਮ ਵਗੈਰਾ ਹੋ ਈ ਹੋਣਾ।
ਹਾਂਜੀ।
ਕੋਈ ਕਏ ਕੀ ਤੂੰ ਪੰਜ ਮਿੰਟ ਬਾਰ ਨਿਕਲ ਜਾ ਤੇ ਪੰਜ ਮਿੰਟ ਵੀ ਜੇੜਾ ਮੈਮ ਓ ਬਾਰ ਨਿਕਲਣਾ ਮੁਸ਼ਕਿਲ ਹੋਇਆ ਪਿਆ।
ਹਾਂਜੀ ਕੁਛ ਜੂਨ ਦੇ ਮ ਗਰਮੀ ਮੰਥ ਦੇ ਵਿੱਚ ਗਰਮੀ ਵੀ ਬੋਤ ਜਾਦਾ ਹੁੰਦੀ ਐ।
ਹੁਣ ਜੀਰੀਆਂ ਲਗੋਣ ਲੱਗ ਜਾਣਗੇ ਥੋੜਾ ਜਾ ਫ਼ਰਕ ਪੈਜੂਗਾ।
ਹਾਂਜੀ-ਹਾਂਜੀ ਮੈਮ ਜੂਨ ਦੇ ਮੀਨੇ ਚ ਤਾਂ ਪੂਰੀ ਗਰਮੀ ਰੈਣੀ ਐ ਅੱਗੇ ਜੁਲਾਈ ਦੇ ਐਂਡ ਚ ਜਾ ਕੇ ਥੋੜਾ ਮੌਸਮ ਦਾ ਫ਼ਰਕ ਪੈਣਾ।
ਹਾਂਜੀ।
ਕਿਉਂਕੀ ਜੇ ਹੁਣ ਬਾਰਿਸ਼ ਪੈਂਦੀ ਵੀ ਐ ਬਾਰਿਸ਼ ਦਾ ਵੀ ਕੋਈ ਅਸਰ ਨੀ ਹੋਣਾ ਹੈਗਾ ਬਾਰਿਸ਼ ਪਏਗੀ ਤੇ ਮੌਸਮ ਫੇਰ ਉਦਾਂ ਦਾ ਹੋ ਜਾਣਾ। ਮੌਸਮ ਵੀ ਉੱਦਾਂ ਦਾ ਹੀ ਰੈਣਾ, ਜਿੰਨੀ ਮਰਜ਼ੀ ਬਾਰਿਸ਼ ਆਏ ਚਾਏ ਨਾ ਆਏ।
ਹਾਂਜੀ ਏ
ਕਿਉਂਕੀ ਏ ਮਹੀ ਨਾ ਜੇੜਾ ਜੂਨ ਦਾ ਮਹੀਨਾ ਐ ਏ ਤਪਣਦਾ ਐ ਏਨੇ ਤਪਣਾ ਈ ਤੱਪਣਾ ਐ। ਬਾਰਿਸ਼ ਪਵੇ ਜਾਂ ਨਾ ਪਵੇ, ਕੋਈ ਅਸਰੀ ਨੀ ਕਰਦੀ ਹੈਗੀ ਬਾਰਿਸ਼ ਜੇ ਪੈਂਦੀ ਵੀ ਐ ਤੇ
ਹਾਂਜੀ।
ਇੱਕ ਸਾਡੇ ਪਿੰਡਾਂ ਦੇ ਵਿੱਚ ਰਿਵਾਜ਼ ਐ ਮੈਮ ਜਦੋਂ ਬਾਰਿਸ਼ ਪਵਾਂਣੀ ਹੁੰਦੀ ਐ ਮ ਮਤਲਬ ਜਾਦਾ ਗਰਮੀ ਪੈਂ ਜਿਵੇਂ ਹੁਣ ਜੀਰੀ ਲਗਾਉਣਗੇ ਹਨਾ ਉਹਨਾਂ ਨੂੰ ਵੀ ਥੋੜਾ ਹੁੰਦਾ ਹੈ ਕਿ ਜਿਹੜੇ ਜੀਰੀ ਲਗਾਉਣ। ਦੇ ਏ ਕਿ ਥੋੜੀ ਬਾਰਿਸ਼ ਪਵੇ ਸਰਦੀ ਠੰਢ ਆਵੇ ਹਨਾ ਥੋੜਾ ਬੋਤਾ ਫ਼ਰਕ ਪਵੇ ਧੂ- ਪ ਤੋਂ ਹ ਇੱਕ ਗੁੱਢੀਆਂ ਫੂਕਣ ਦਾ ਵੀ ਬੜਾ ਰਿਵਾਜ਼ ਏ।
ਹਾਂਜੀ ਤੁਹਾਡੇ ਇੱਧਰ ਫੂਕਤੀ, ਤੇ ਮੈ ਹਜੇ ਫੂਕ ਰੀ ਆ।
ਨਹੀਂ ਹਜੇ ਨਹੀਂ ਫੂਕੀ ਨਹੀਂ ਹਜੇ ਵੇਟ ਕਰਦੇ ਪਏ ਹੈਂ ਕਿ ਥੋੜਾ ਮੌਸਮ ਠੀਕ ਹੋਏਗਾ-ਹੋਏਗਾ। ਭਟ ਜੇ' ਨਾ ਹੋਇਆ ਤੇ ਫੇਰ ਮਤਲਬ ਕਿ ਪਿੰਡ ਦੀਆਂ ਕਾਫੀ ਸਾਰੀ ਲੇਡੀਜ਼ ਕ- ਠੀਆਂ ਹੋ ਕੇ ਗੁੱਡੀ ਚ' ਬਣਾ ਕੇ ਕੱਪੜਿਆਂ ਦੀ ਤੇ ਮਤਲਬ ਖੀਰ ਪੂੜੇ ਹੁੰਦ- ਦੇ ਆ ਗੁਲਗੁਲੇ ਵਗੈਰਾ ਬਣਾ ਕੇ ਫੇਰ ਉਹ ਮਤਲਬ ਪਿੰਡ ਦੇ ਬਾਹਰ ਇੱਕ ਚੋ ਰਸਤੇ ਤੇ ਜਾਂਦੇ ਆ। ਚੋਰਸਤੇ ਤੇ ਜਾ ਕੇ ਉੱਥੇ ਬੈਨ ਵਗੈਰਾ ਪਾਂਉਦੇ ਨੇ ਗੇ, ਹਨਾ ਗੁੱਡੀ ਨੂੰ ਸਾੜਦੇ ਨੇ ਫੇਰ ਉੱਥੇ ਮੱਥਾ ਵਗੈਰਾ ਟੇਕ ਕੇ ਫੇਰ ਘਰ ਲਿਆਂਂਦੇ ਹਾਂ। ਮਤਲਬ ਜੋ ਸਮਾਨ ਹੁੰਦਾ ਐ। ਜਾਂ ਫੇਰ ਅੱਧੇ ਕੁ' ਕੀ ਕਰਦੇ ਆ ਉੱਥੇ ਬੈਠ ਕੇ ਵੀ ਖਾ ਲੈਂਦੇ ਆ ਤੇ ਸਾਰਿਆਂ ਨੂੰ ਖਵਾਉਂਦੇ ਹੈ ਜਿੰਨੇ ਵੀ ਜਾਂਦੇ ਹੈ ਮਤਲਬ ਕਾਫੀ ਸਾਰਾ ਕੱਠ ਹੁੰਦਾ ਐ।
ਹਾਂਜੀ।
ਤੇ' ਫੇਰ ਉਹ ਉੱਥੇ ਖਾ ਵੀ ਆਉਂਦੇ ਆ ਤੇ ਘਰ ਆ ਕੇ ਖਾਂਦੇ ਆ ਪੁੰਨ ਵਗੈਰਾ ਵੀ ਲਾਉਂਦੇ ਆ ਬਾਰਿਸ਼ ਪੈ ਜੇ, ਪਰ ਜਦੋਂ ਬਾਰਿਸ਼ ਪੈਣੀ ਐ ਤੇ ਦੇਖੋ ਬਾਰਿਸ਼ ਉਦੋਂ ਹੀ ਪੈਣੀ ਐ।
ਹਾਂਜੀ ਉਹ ਤਾਂ ਹੈ ਆਪਣੇ ਕੁਛ ਕਰਨ ਨਾਲ ਤਾਂ ਨਹੀਂ ਹੋਣ ਲੱਗੀ।
ਹਾਂਜੀ-ਹਾਂਜੀ ਮੈਮ ਤੁਹਾਡੇ ਹੈਗਾ ਮੈਮ ਇੱਧਰ ਰਿਵਾਜ਼।
ਹਾਂਜੀ ਪਹਿਲਾਂ ਤਾਂ ਮੈਂ ਦੇਖਿਆ ਸੀ ਕਈ ਵਾਰੀ ਫੂਕ ਦਿੰਦੇ ਸੀ ਹੁਣ ਦਾ ਤਾਂ ਮੈਨੂੰ ਪਤਾ ਨਹੀਂ ਹੈਗਾ। ਵੀ ਹੁਣ ਹੈਗੀ ਆ ਕ ਨਾ। ਜਦੋਂ ਮੈਂ ਛੋਟੀ ਹੁੰਦੀ ਸੀ ਉਦੋਂ ਤਾਂ ਫੂਕਦੇ ਸੀ।
ਠੀਕ ਹੈ-ਠੀਕ ਹੈ ਬਾਰਿਸ਼ ਕਰਕੇ ਹੀ ਹੁੰਦਾ ਸੀਗਾ। ਕਿ ਬਾਰਿਸ਼ ਤਾਂ ਚਲੋ ਆ ਨਾ ਵਾਈਕੁਰੂ ਨੇ ਆਪਣੇ ਆਪ ਹੀ ਪਾਣੀ ਐ। ਬਸ ਚਲੋ ਇੱਕ ਪੁਰਾਣੇ ਬਜ਼ੁਰਗਾਂ ਦੇ ਕਹਿ ਲਓ ਕਿ ਰਿਵਾਜ਼ ਚਲਾਏ ਹੋਏ ਨੇਗੇੇ। ਚਲੋ ਉਹੀ ਚੱਲਦੇ ਪਏ ਨੇਗੇ ਵਧੀਆ ਗੱਲ ਹੈ। ਬਹਾਨੇ ਸਿਰ ਕਹਿੰਦੇ ਖਾਣ- ਪੀਣ ਨੂੰ ਮਿਲ ਜਾਂਦਾ ਓਦਾਂ ਤੇ ਨਹੀਂ ਬਣਾਉਂਦੀਆਂ ਲੇਡੀਜ਼ ਗਰਮੀ ਕਰਕੇ।
ਹਾਂਜੀ ਇਹ ਤਾਂ ਹੈ ਸਹੀ ਕਹਿ ਰਹੇ ਹੋ ਤੁਸੀਂ।
ਹਾਂ ਉਹਦੇ ਚੱਕਰ ਦੇ ਵਿੱਚ ਚਲੋ ਬੱਚਿਆਂ ਨੂੰ ਖਾਣ- ਪੀਣ ਨੂੰ ਮਿਲ ਜਾਂਦਾ ਹੈ। ਪਕੌੜੇ ਵਗੈਰਾ ਗੁਲਗੁਲੇ ਜਾਂ ਫੇਰ ਹੋਰ ਵੀ ਫਾਸਟ ਫੂਡ ਤ ਖੀਰ ਟਕੜੇ ਹੋ ਗਏ ਉਹ ਸਾਰਾ ਕੁਛ ਬੱਚਿਆਂ ਨੂੰ ਖਾਣ ਨੂੰ ਮਿਲ ਜਾਂਦਾ ਐ।
ਹਾਂਜੀ।
ਚਲੋ ਠੀਕ ਹੈ ਮੈਮ ਮਿਲਦੀ ਹਾਂ ਨੈਕਸਟ ਕੋਲ ਦੇ ਵਿੱਚ।
ਹਾਂਜੀ ਠੀਕ ਹੈ ਮੈਮ ਥੈਂਕ ਯੂ।